ਸੀ -ਹੋਰ ਕੀ ਹਾਲ ਹੈ ਭੈਣ ਜੀ।
ਤੁਸੀਂ ਦੱਸੋ।
ਬਸ ਠੀਕ ਹੈ ਕਿੱਥੇ ਗਏ ਹੋਏ ਸੀ, ਇਹਨਾਂ ਦਿਨਾਂ ਦੇ ਬਹੁਤ ਦਿਨਾਂ ਬਾਅਦ ਅੱਜ ਫੋਨ ਕੀਤਾ।
ਬਸ ਉਦ ਹੀ ਟਾਈਮ ਨੀ ਲੱਗਦਾ ਦ
ਹਾਂਜੀ- ਹਾਂਜੀ, ਇਹ ਤਾਂ ਹੈਗਾ ਬਸ ਟਾਈਮ ਤੇ ਤਾਂ ਪਤਾ ਹੀ ਨਹੀਂ ਲੱਗਦਾ। ਕਦੋਂ ਦਿਨ ਚੜ੍ਹ ਗਿਆ, ਤੇ ਕਦੋਂ ਰਾਤ
ਆਹੋ ਬਸ ਐਵੇਂ ਦਿਨ ਲੰਘਦੇ ਰਹਿੰਦੇ ਨੇ, ਪਤਾ ਨੀ ਲੱਗਦਾ ਤੇ ਅੱਜ ਕੱਲ ਛੁੱਟੀ ਵੀ ਪਈਆਂ ਨੇਨ ਕਾਫੀ ਮਤਲਬ ਗਰਮੀਆਂ ਦੀਆਂ ਤੇ ਮਲੇ ਦੇ ਉਹ ਹੈਗੇ ਨੇ ਮੇਰੀ ਛੋਟੀਆਂ ਭੈਣਾਂ ਹੈਗੀ ਦੋ ਤੇ ਹ ਉਹ ਤਾਂ ਘਰ ਮਤਲਬ ਸਮਝ ਨੀ ਆਉਂਦਾ ਕਿ, ਬੱਚਾ ਕੀ ਕਰੇ ਬੱਚਾ ਟੀ ਵੀ ਵੇਖਦੇ ਰਹਿੰਦੇ ਨੇ, ਖੇਡਦੇ ਰਹਿਣਗੇ। ਬੋਰ ਹੀ ਹੁੰਦੇ ਰਹਿੰਦੇ ਨੇ ਪੂਰਾ ਦਿਨ ਤੇ ਮੈਂ ਸੋਚਿਆ ਸੀ ਜਿਵੇ ਅੱਜ -ਕੱਲ ਸਮਰ ਕੈਂਪ ਵਗੈਰਾ ਕੁਛ ਲੱਗਦੇ ਨੇ, ਤੇ ਉਸ ਬਾਰੇ ਮੈਨੂੰ ਜਾਣਕਾਰੀ ਨੀ ਆਉਂਦੀ ਸੀ, ਥੋੜੀ ਮੈਨੂੰ ਪਤਾ ਨੀ ਨਾ ਇਨਾ।
ਹਾਂਜੀ ਨਹੀਂ ਸਮਰ ਕੈਂਪ ਤਾਂ ਬਹੁਤ ਲੱਗੇ ਹੋਏ ਨੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ੱਚੇ ਕਿਤੇ ਇੱਕ ਤੋਂ ਦਸ ਤਰੀਕ ਤੱਕ ਲੱਗ ਕਿਤੇ ਪੰਜ ਤੋਂ ਪੰਦਰਾਂ ਤਰੀਕ ਤੱਕ ਲੱਗੇ ਹੋਏ ਸਭ ਦੀ ਯਾਨੀ ਕਿ ਅਕੋਰਡਿੰਗ ਟੂ ਸਿਲੇਬਸ ਫੀਸ ਹੈਗੀ ਉਹਨਾਂ ਦੀ ਕਿਸੇ ਦੀ ਪੰਜ ਸੌ ਹੈ ਕਿਸੇ ਦੀ ਅੱਠ ਸੌ ਹੈ ਕਿਸੇ ਦੀ ਹਜ਼ਾਰ ਹੈ ਜਿਨਾਂ ਦੀ ਪੰਦਰਾਂ ਸੌ ਰੁਪਏ ਫੀਸ ਹੈਗੀ ਉਹਨਾਂ ਵਿਦ ਮਟੀਰੀਅਲ ਹੈ ਲਾਇਕ ਜਿਵੇਂ ਸਵੀਮਿੰਗ ਪੂਲ ਚ ਕਰਦੇ ਨੇ ਉਹਨਾਂ ਨੂੰ ਮਟੀਰੀਅਲ ਉੱਥੇ ਦੇਣਗੇ ਲਾਈਕ ਟੀ ਸ਼ਰਟ ਵਗੈਰਾ ਦੇਣਗੇ ਕੈਪਸ ਦੇਣਗੇ ਗੂਗਲਸ ਵਗੈਰਾ ਹੋਏਗੀ ਪੇਂਟਿੰਗ ਸਿਖਾਉਣਗੇ ਤਾਂ ਬੱਚਿਆਂ ਨੂੰ ਸਾਰੇ ਇੱਕ ਲਿਖ ਪੈਂਟਸ ਵਗੈਰਾ ਸ਼ੀਟਸ ਵਗੈਰਾ ਸਭ ਕੁਛ ਅੰਦਰੋਂ ਹੀ ਉਹਨਾਂ ਨੂੰ ਫੈਸਿਲਿਟੀ ਹੋਏਗੀ ਹੋਏਗੀ ਫੇਿਰ ਵਿੱਚ ਉਹਨਾਂ ਦੇ ਪੁਲ ਪਾਰਟੀ ਵੀ ਕਰਦੇ ਨੇ ਮੈਗੀ ਵਗੈਰਾ ਦੇਤੀ ਉਹ ਹੋ ਗਿਆ ਵ ਚਲੋ ਬੱਚੇ ਦਾ ਨਾਲ ਇੱਕ
ਆਹੋ ਆਹੋ ਬਦੀ ਵੀ ਲੱਗਿਆ ਰਹਿੰਦਾ ਕਿ ਖਾਣ ਪੀਣ ਦਾ ਜਿਵੇਂ ਬੱਚਾ ਦਿੱਤਾ ਜਾਏ ਉੱਥੇ ਕਾਫ਼ੀ ਮਿਲਦਾ ਪਿਆ ਹੈ ਤਿੰਨ ਬੱਚਾ ਸ
ਫਰੀ ਹੈਂਡ ਪੇਂਟਿੰਗ ਸਿਖਾਉਂਦੇ ਹੈ ਜਿਵੇਂ ਕਈ ਬੱਚੇ ਵੱਡੇ ਹੁੰਦੇ ਨੇ ਉਹਨਾਂ ਨੂੰ ਕੁਕਿੰਗ ਵੀ ਖਾਂਦੇ ਨੇ ਉੱਥੇ ਕੁਕਿੰਗ ਦਾ ਮਟੀਰੀਅਲ ਵੀ ਉਹਨਾਂ ਕੋਲ ਆਪ ਅਵੇਲੇਬਲ ਹੁੰਦਾ ਸਾਰਾ ਜਿਹਨਾਂ ਦੀ ਫੀਸ ਹਾਈ ਹੈ ਜਿਹਨਾਂ ਦੀ ਫੀਸ ਅੱਠ ਸੌ ਹਜ਼ਾਰ ਹੈਗੀ ਹੈ ਉਹ ਫੇਿਰ ਉਹਨਾ ਨੂੰ ਕਹਿ ਦਿੰਦੇ
ਅੱਛਾ ਮਤਲਬ ਫੀਸ ਦੇ ਅਕੋਰਡਿੰਗ ਹੈਗਾ ਕਿ ਹਾਂ ਜਿੰਨੇ ਫੇਸ ਤੇ ਉਹਨੂੰ ਘੱਟ ਹੀ ਮਤਲਬ ਇੰਨਾ ਉਹ ਨੀ ਹੈਗਾ ਮਤਲਬ ਘੱਟ ਉਹ ਹੈਗੀਆਂ ਚੀਜ਼ਾਂ ਚਾਹ ਸਿਖਾਉਣ ਲਈ ਮਤਲਬ ਫੀਸ ਤੇ ਡਿਪੈਂਡ ਕਰਦਾ ਕਿ ਜਾਦਾ ਤਾਂ ਵੀ ਕੁਕਿੰਗੈਰਾ ਸਭ ਇੰਕਲੂਡ ਹੋ
ਬਿਲਕੁਲ ਬਿਲਕੁਲ ਇਹ ਤਾਂ ਹੈਗਾ ਫੇਿਰ ਉਹਨਾਂ ਨੂੰ ਨਿੱਕੀ ਨਿੱਕੀ ਐਕਿ ਬੱਚਿਆਂ ਨੂੰ ਅੰਦਰ ਸਿਖਾਈ ਜਾਂਦੀ ਹੈ ਕਿ ਆਪਣੇ ਅੱਜ ਦੇ ਟਾਈਮ ਦੇ ਵਿੱਚ ਬੱਚਾ ਆਪਣੇ ਕੰਮ ਖੁਦ ਕਰੇ ਲਾਈਕ ਜਿਵੇਂ ਰੋਟੀ ਖਾ ਕੇ ਬ ਅੱਜ ਕੱਲ ਦੇ ਭਾਂਡੇ ਨੀ ਸਕਦੇ ਉਹਨਾਂ ਨੂੰ ਭਾਂਡੇ ਚੱਕਣੇ ਸਿਖਾਇਆ ਜਾਂਦਾ ਫਿਰ ਕਿਸੇ ਵੇਲੇ ਪਿਆਜ ਕੱਟਣੇ ਸਿਖਾਇਆ ਜਾਂਦਾ ਹੈ ਝਾੜੂ ਮਾਰਨਾ ਸਿਖਾਇਆ ਜਾਂਦਾ ਕਿ ਬੱਚਾ ਐਕਟਿਵ ਰਹੇ ਔਰ ਆਪਣੇ ਪੈਰਾਂ ਤੇ ਆਉਣ ਵਾਲੇ ਟਾਈਮ ਤੱਕ ਸਟੈਂਡ ਰਹੇ ਉਹਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਅਗਰ ਪੇਰੈਂਟਸ ਘਰ ਨ ਹੈ ਮੈਂ ਪਾਣੀ ਨੀ ਲੈ ਸਕਦਾ ਕੇ ਮੈਂ ਆਪਣੇ ਰੋਟੀ ਖਾ ਕੇ ਭਾਂਡੇ ਨੀ ਚੱਕ ਆਪਣੇ ਇਹ ਨਿੱਕੀ ਨਿੱਕੀ ਹੈਬਿਟਸ ਵੀ ਉਹਨਾਂ ਨੂੰ ਉਹਦੇ
ਹਮ ਸੁਬਾ ਤਾਂ ਕਾਫੀ ਵਧੀਆ ਫ ਬੱਚਾ ਕਾਫੀ ਚੀਜ਼ਾਂ ਸਿੱਖਦਾ ਨੀ ਘਰ ਬਹਿ ਕੇ ਕਰਨਾ ਕੀ ਫੋਨ ਟੀ ਵੀ ਚਲਾਣਾ ਇਹਨਾਂ ਨੇ ਬੱਚਿਆਂ ਨੇ ਉਓਥੇ ਜਾ ਕੇ ਆਹੋ ਉਓਥੇ ਜਾ ਕੇ ਬੱਚੇ ਕੋਲ ਸਿੱਖਦਾ ਨੀ ਬੱਚਾ ਫਰ ਖੇਲਦਾ
ਬੱਚਾ ਡਿਸਪਲਿਨ ਦੇ ਵਿੱਚ ਵੀ ਰਹਿੰਦਾ ਹੈ ਉੱਥੇ ਜਾ ਕੇ ਉਹਨੂੰ ਪਤਾ ਮੈਂ ਹੁਣ ਗੁਡ ਮੋਰਨਿੰਗ ਵਿ ਆਉਣ ਵਾਲੇ ਗੁੱਡ ਆਫਟਰਨੂਨ ਵਿਸ਼ ਕਰਕੇ ਆਉਣੀ ਹੈ ਇਸ ਚੀਜ਼ ਨਾ ਨਾ ਬੱਚੇ ਦੇ ਬਹੁਤ ਫਰਕ ਪੈਂਦਾ ਬੱਚਾ ਖੁਸ਼ ਵੀ ਰਹਿੰਦਾ ਉੱਥੇ ਉਹ ਉਹਨਾਂ ਦੇ ਹਾਂ ਦੇ ਬੱਚੇ ਹੁੰਦੇ ਨੇ ਉਹ ਦੇਖ ਦੇਖ ਕੇ ਨਾ ਬੱਚਿਆਂ ਨੂੰ ਖੁਦ ਵੀ ਐਕਟਿਵ ਹੁੰਦੇ ਨੇ ਉਹਨਾਂ ਨੂੰ ਵਧੀਆ ਲੱਗਦਾ ਸਿੱਖ ਜਾਂਦੇ ਨੇ।
ਆਹੋ ਤੇ ਬੱਚਾ ਫਿਰ ਆਹੋ ਰੋਜ਼ ਮਨ ਵੀ ਕਰੇਗਾ ਫੇਰ ਜਾਣ ਦਾ ਕਿ ਹਾਂ ਮੇਰੇ ਕਿਜੰ
ਹਮ- ਹਮ- ਹਮ ਇਹ ਤਾਂ ਹੈਗਾ। ਬਿਲਕੁਲ ਜੀ ਬਿਲਕੁਲ ਏ ਤਾ ਹੈਗਾ ਹੋਰ ਬਸ ਪੈਣ ਜੀ ਠੀਕ ਹੈ ਤੁਸੀਂ ਦੱਸੋ। ਹੋਰ ਇਸ ਤੋਂ ਇਲਾਵਾ। ਅੱਜ ਕੱਲ ਗੁਰਦੁਆਰਾ ਸਾਹਿਬ ਵਿੱਚ ਵੀ ਕੈਂਪ ਲਗਦੇ ਦੇ ਨੇ ਉੱਥੇ ਬੱਚਿਆਂ ਨੂੰ ਗੁਰਬਾਣੀ ਸਿਖਾਈ ਜਾਂਦੀ ਹੈ
ਹਾਂਜੀ ਪਿਛਲੇ ਸਾਲ ਮੇਰੀ ਹਾ ਮੇਨੂੰ ਯਾਦ ਹੈ ਮੇਰੀ ਸਰ ਮੇਰੀ ਭੈਣ ਹੈਗੀ ਏ ਛੋਟੀ ਉਹਨੂੰ ਉੱਪਰ ਲਗਵਾ ਕੇ ਦਿੱਤਾ ਸੀ ਅਸੀਂ ਇਹੀ ਗੁਰਦੁਆਰੇ ਦੇ ਲਗਵਾਇਆ ਸੀ ਉੱਥੇ ਵੀ ਅਸੀਂ ਚਲਿਆ ਸੀ ਕੈਂਪ। ਪੰਦਰਾਂ ਦਿਨ ਦਾ ਹੈਗਾ ਸੀ ਸ਼ਾਇਦ ਉਹ ਤੇ ਉਹਦੇ ਵਿੱਚ ਉਹਨਾਂ ਨੂੰ ਸਾਰਾ ਇਤਿਹਾਸ ਦੱਸਿਆ ਗਿਆ। ਸਾਰੇ ਦੱਸਾਂ ਗੁਰੂਆਂ ਦਾ ਸਾਰਾ ਇਤਿਹਾਸ ਸੀ ਛੋਟੇ ਜੀ ਨਾ ਬੁੱਕ ਹੈਗੀ ਸੀ ਤੇ ਓਦਾਂ ਵਿੱਚ ਸਾਰੇ ਦੱਸਿਆ ਜਾ ਸੀ ਕਿ ਹਾਂ ਇਨਾ ਵਾਰੀ ਇਹ ਨੀ ਕਿ ਪੰਜ ਉਹਨਾਂ ਦੇ ਨਾਮ ਰੱਖੇ ਦੇ ਨੇ। ਸਭ ਕੁਛ ਮਤਲਬ ਸਾਰਾ ਕੁੱਝ ਸਾਰਾ ਇਤਿਹਾਸ ਹੈਗਾ ਸੀ
ਹਾਂਜੀ ਕੈਂਪ ਦੇ ਦੌਰਾਨ ਫਿਰ ਬੱਚਿਆਂ ਨੂੰ ਗੁਰਬਾਣੀ ਕੰਠ ਵੀ ਕਰਵਾਈ ਜਾਂਦੀ ਏ।
ਪਾਠ ਵਗੈਰਾ ਸਿਖਾਇਆ ਔਰ ਸਭ ਕੁਛ ਜਿਨੇ ਹਾਰਮੋਨੀਅਮ ਸਿਖਨਾ ਉਹ ਖਾਇਆ ਨੀ। ਕਈ ਤਬਲਾ ਵਗੈਰਾ ਸਿੱਖਦੇ ਨੇ, ਔ ਸਭ ਹੋ ਗਿਆ, ਗੱਤਕਾ ਕਈਆਂ ਨੂੰ ਸ਼ੌਕ ਹੁੰਦਾ। ਔ ਸਭ ਚੀਜ਼ਾਂ, ਦੁਮਾਲਾ ਸਾਇਬ ਸਜਾ ਵੀ ਸਖ਼ ਆਇਆ ਇਹ ਸਭ ਕਾਫ਼ੀ ਚੀਜ਼ਾਂ ਨੇ ਬੱਚੇ ਦਾ ਮਨ ਵੀ ਲੱਗਿਆ ਰਹਿੰਦਾ, ਹੁਨ ਜਿਵੇਂ ਔ ਘਰੋਂ ਆ ਆ ਆਂਦੀ ਸੀ ਕੈਂਪ ਤੋਂ ਤੇ ਘਰ ਆ ਕੇ ਫਿਰ ਔ ਦੁਮਾਲਾ ਔਨੂੰ ਸ਼ੌਂਕ ਸੀ। ਤ ਦੁਮਾਲਾ ਹੀ ਬਣਨਾ ਦਾ ਸਿੱਖਣਾ ਤੇ ਚਲੋ ਇਹ ਵਧਿਆ ਏ ਕਿ ਬੱਚਾ ਘਰ ਬਹਿ ਕੇ ਬੋਰ ਹੀ ਹੋ ਰਿਹਾ ਸ ਕੁਛ ਨਈ ਚੀਜ਼ਾਂ ਸਿੱਖ ਰਿਹਾ, ਇਤਿਹਾਸ ਨਾਲ ਜੁੜ ਰਿਹਾ, ਔਨੂੰ ਪਤਾ ਲੱਗ ਰਿਹਾ।
ਬਿਲਕੁਲ ਬਿਲਕੁਲ ਇਹ ਤਾਂ ਹੈਗਾ ਇਹ ਤਾਂ ਹੈਗਾ ਪੈਕੇ ਹੋਰ ਤੇ ਕਿਆ ਨਾਮ ਏ ਬੱਚੇ ਨੂੰ ਹੋ ਅਦਰ ਐਕਟੀਵਿਟੀਸ ਵੀ ਸਿਖਾਈਆਂ ਜਾਂਦੀਆਂ ਬੱਚੇ ਔਥੇ ਫਨ ਗੇਮਸ ਵੀ ਖਿਡਾਈਆਂ ਜਾਂਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਠੀਕ ਕੁੱਝ ਥੋੜਾ ਟਾਈਮ ਗੁਰ ਬਾਣੀ ਨਾਲ ਜੋੜਿਆ ਜਾਂਦਾ ਏ ਥੋੜੇ ਟਾਈਮ ਬੱਚੇ ਨੂੰ ਫਨ ਐਕਟੀਵਿਟੀ ਦਿੱਤੀ ਜਾਂਦੀ ਏ, ਫਿਰ ਔਸ ਤੋਂ ਬਾਦ ਬੱਚਿਆਂ ਨੂੰ ਫੇਰ ਰਿਫਰੈਸ਼ੈਂਟ ਵਗੈਰਾ ਵੀ ਦਿ ਕੀਤੀ ਜਾਂਦੀ ਹੈ। ਜਿਵੇਂ ਸੰਗਤ ਦੇ ਵਿੱਚੋਂ ਹੀ ਨਾ ਕੋਈ ਨਾ ਕੋਈ ਛਬੀਲ ਦਾ ਲੰਗਰ ਲੇ ਆਂਦਾ ਏ, ਕੋਈ ਕੁਛ ਚੀਜ਼ ਦਾ ਲੰਗਰ ਅਲੱਗ-ਅਲੱਗ ਲੰਗਰ ਲਿਆ ਨੇ, ਏ ਚੀਜ਼ ਹੋ ਜਾਂਦੀ
ਹੁੰ ਹੁੰ
ਤੇ ਔ ਬਹੁਤ ਵਧੀਆ ਰੇਂਦਾ ਬੱਚਿਆਂ ਆਸੇ ਸਿੱਖਣ ਆਸਤੇ ਕੁਛ ਨਾ ਕੁਛ ਹੈਗਾ ਹੀ ਹੈਗਾ ਏ ਚੀਜ਼ ਆ ਜਾਂ ਦੀ ਹੈ ਤੁਸੀਂ ਭੇਜਣਾ ਗੁਰਦੁਆਰਾ ਸਾਹਿਬ ਜਿਹੜੇ ਵੀ ਨੀਅਰ ਨੀਅਰ ਗੁਰਦੁਆਰੇ ਸੈਬ ਹੋਣਗੇ
ਹੂੰ ਹੂੰ, ਆਹੋ ਮੈ ਸਗੋਂ ਪਿਛਲੇ ਸਾਲ ਕਰਵਾਆ ਸੀ ਇਸ ਸਾਲ ਵੀ ਵੇਖਦੀ ਪੀ ਆ ਸੋਚਦੀ ਪੀ ਆ ਤੇ ਬਾਵਾਂ ਕਿਉਂਕਿ ਕਾਫ਼ੀ ਮਤਲਬ ਬੱਚਿਆਂ ਨੂੰ ਫਿਰ ਮਤਲਬ ਅੱਛਾ ਲੱਗਦੈ ਜਿਵੇਂ ਹੁਣ ਜਿਵੇਂ ਹੋ ਕੇ ਆਣਗੇ ਕੈਂਪ ਤੋਂ ਤੇ ਘਰ ਆ ਕੇ ਨਾ ਸਾਨੂੰ ਵੀ ਫੇਰ ਇਤਿਹਾਸ ਦਸ ਕਿ ਹਾਂ ਅੱਜ ਐ ਸਿਖਾਯਾ ਅੱਜ ਸੈਨੂੰ ਐ ਪਤਾ ਲੱਗਾ ਤੇ ਔ ਐ ਚੀਜ਼ ਕੀ ਹੁੰਦੈ ਬੱਚੇ ਦੀ ਨੌਲੇਜ ਵੀ ਵੱਧਦੀ ਐ ਤੇ ਬੱਚੇ ਨੂੰ ਪਤਾ ਵੀ ਲੱਗਦੀਆਂਣ ਚੀਜ਼ਾਂ ਕਿ ਹਾਂ ਹਾਂ ਐ ਇਤਿਹਾਸ ਹਿਚ ਹੈਗਾ ਸੀ, ਐ ਸਭ ਚੀਜ਼ਾਂ ਹੁੰਦੀਆਂ
ਓਦਾਂ ਹੀ ਫਲ ਉਗੇਗਾ ਜਿਵ ਹੁਣ ਬੱਚੇ ਨੂੰ ਸ਼ੁਰੂ ਤੋਂ ਈ ਗੁਰਬਾਣੀ ਨਾਲ ਜੋੜਾਂਗੇ, ਪਾਠ ਨਾਲ ਜੋੜਾਂਗੇ ਪਰ ਬੱਚਾ ਵੱਡਾ ਹੋਕੇ ਪਾਠ ਕਰੇਗਾ, ਜੇ ਵੱਡਾ ਹੋ ਕੇ ਕਰੇਗਾ ਫੇਰ ਔ ਤਾਂ ਜੁੜ ਹੀ ਨੀ ਪਾਏਗਾ ਬਿਲਕੁਲ ਜੀ ਬਿਲਕੁਲ ਏ ਤਾਂ ਹੈਗਾ
ਹੁਣ ਜਿਵੇ ਅਗਰ ਕਈ ਕੀ ਹੁੰਦੇ ਨੇ ਕੈਂਪ ਵਗੈਰਾ ਨਹੀਂ ਹੈਨਾ, ਕਈ ਨੀ ਕਰਦੇ ਕਿ ਹਾਂ ਲਾਓ ਕਿ ਬੱਚੇ ਗਰਮੀ ਕਿਉਂ ਭੇਜਣਾ ਤੇ ਕਈ ਪੇਰੈਂਟਸ ਮੈਂ ਵੇਖਿਆ ਵੀ ਕਰਦੇ ਨੇ ਕਿ ਹਾਂ ਕਰ ਬੈ ਕੇ ਬੱਚੇ ਨੂੰ ਥੋੜਾ ਟਾਈਮ ਖੋ ਗਿਆ ਅਪਣੇ ਅਲ ਖਿਲਾਯਾ ਕੋਈ ਐਕਟੀਵਿਟੀਸ ਵਗੈਰਾ ਕਰਵਾਈਆਂ ਹਨਾ ਕੋਈ ਆਂਦੇ ਅੱਜ-ਕੱਲ ਜਿਵੇਂ ਔ ਮਿਲਦੈ ਸਵਿਮਿੰਗ ਪੂਲ ਮਿਲ ਜਾਂਦੈ, ਘਰ ਹੀ ਛੋਟਾ ਜਾ ਪਾਣੀ ਮਤਲਬ ਹਾਂ ਬੱਚਾ ਔਥੇ ਨਾਅ ਲਿਆ ਔਂਦਾ ਬ ਸਵੀਮਿੰਗ ਕਰ ਲੀ, ਕਾਫ਼ੀ ਇੰਜੋਏ ਹੋ ਜਾਂਦਾ ਤੇ ਘਰ ਕਦੇ ਕਦੇ ਮੈਂ ਐ ਵੀ ਵੇਖਿਆ ਕਿ ਖੁੱਦ ਹੀ ਘਰ ਪੂਰਾ ਪਰਿਵਾਰ ਬਹਿ ਕੇ ਛੁੱਟੀਆਂ ਵਿੱਚ ਪਾਠ ਕਰਦੇ ਬਚ ਬੱਚੇ ਨੂੰ ਸਿਖਾਂਦੇ ਨੇ ਕਿ ਹਾਂ ਗੁਰਬਾਣੀ ਪੜ੍ਹੋ ਕਈ ਫੇਰ ਮੰਮੀ ਐਵੇਂ ਜੀ ਮਤਲਬ ਹੁੰਦੀਆਂ ਏ ਕਿ ਬੱਚੇ ਨੂੰ ਸਾਰਾ ਇਤਿਹਾਸ ਦੱਸਦੀਆਂ ਨੇ ਐ ਸਭ ਚੀਜ਼ਾਂ ਤੇ ਮਤਲਬ ਪੇਰੈਂਟਸ ਵੀ ਕਾਫ਼ੀ ਮਤਲਬ ਹੁਣ ਅੱਛੀ ਗੱਲ ਏ ਕਿ ਪੇਰੈਂਟਸ ਅਪਣੇ ਬੱਚਿਆਂ ਨੂੰ ਧਿਆਨ ਦੇ ਰੇ ਆਪਣੇ ਬੱਚਿਆਂ ਵਾਸਤੇ ਟਾਈਮ ਕੱਢ ਰੇ ਨੇ ਤੇ ਓਨਾਂ ਨੂੰ ਸਿਖਾ ਰੇ ਨੇ ਚੀਜ਼ਾਂ ਜੇ ਔ ਨਹੀਂ ਭੇਜਣਾ ਚਾਂਦੇ ਓਥੇ। ਐ ਵੀ ਸਗੋਂ ਵਧੀਆ ਏ ਐ ਚੀਜ਼। ਪੇਰੈਂਟਸ ਖੁਦ ਈ ਸਿਖਾਣ ਤੋਂ ਜਿਆਦਾ ਵਧੀਐ ਕਿਉਂਕਿ ਘਰੇ ਬੱਚਾ ਬੈ ਕੇ ਚਲੋ ਥੋੜਾ ਸੇਫ ਵੀ ਫੀਲ ਹੁੰਦੈ ਮਤਬ ਪੇਰੈਂਟਸ ਨੂੰ ਐ ਹੁੰਦੈ ਨਾ ਕਿ ਬੱਚੇ ਚਿੰਤਾ ਰਹਿੰਦੀ ਏ, ਐ ਵੀ ਚੀਜ਼ ਹੁੰਦੀ ਕਿ
ਏ ਤਾਂ ਹੈਗਾ ਜੀ ਏ ਤੇ ਗੋਮਸ ਗੇਮਸ ਦੇ ਵਿੱਚ ਤੁਸੀਂ ਏਦਾਂ ਹੋਜੇਗਾ ਨਾ ਆਊਟਡੋਰ ਗੇਮਸ ਖੇਡੇ ਬੱਚਾ ਫੁਟ ਬੋਲ ਨਾਲ ਖੇਡ ਲੇ, ਬੈਡਮਿੰਟਨ ਨਾਲ ਖੇਡ ਲੇ, ਕ੍ਰਿਕੇਟ ਖੇਡ ਲੇ, ਕੈਚ ਕੈਚ ਖੇ ਖੇਲ ਲੇ ਓਦੇ ਨਾਲ ਵੀ ਬੱਚੇ ਦਾ ਮਾਇੰਡ ਸ਼ਾਰਪ ਹੁੰਦਾ।
ਆਹੋ ਬੈਡਮਿੰਟਨ ਵਗੈਰਾ ਹੋ ਗਿਆ ਸਾਰੇ ਅ ਹੂੰ ਸਭ ਕੁਛ ਕਾਫ਼ੀ ਚੀਜ਼ਾਂ ਹੈਗੀਆਂ ਨੇ।
ਜਂਦੀ ਐ ਯੋਗਾ ਵੀ ਹੋ ਜਂਦਾ ਔਰ ਬੱਚੇ ਦਾ ਮਨ ਵੀ ਲੱਗ ਜਾਂਦਾ।
ਆਹੋ ਹੂੰ ਹੂੰ ਸਹੀ ਗੱਲ ਹੈ ਨਹੀਂ ਤਾਂ ਬੱਚਿਆ ਨੇ ਬਹਿ ਕੇ ਅੰਦਰ ਫੋਨ ਹੀ ਚਲਾਣਾ ਕਰਨਾ ਕੀ ਏ ਬਾਹਰ ਜਾ ਕੇ ਥੋੜਾ ਮਾਈਡ ਫਰੈਸ਼ ਹੋ ਜਾਂਦਾ ਬੱਚਿਆ ਦਾ।
ਇਹ ਤਾਂ ਹੈਗਾ। ਤੁਸੀਂ ਲੈਣੇ?
ਕੋਈ ਇੰਡੋਰ ਵਗੈਰਾ ਡੈਮਸ ਗੇਮਸ ਵੀ ਹੁੰਦੀਆਂ ਜੋ ਪੇਰੈਂਟਸ ਵੀ ਬੱਚੇ ਨਾਲ ਖੇਡ ਸਕਣ ਕੋਈ ਐਸੀਆਂ।
ਗੇਮਸ ਹੁੰਦੀਆਂ ਹੈ ਲਾਈਕ ਕੈਰਮ ਬੋਰਡ ਹੋ ਗਿਆ ਚੈੱਸ ਹੋ ਗਈ ਲੂਡੋ ਹੋ ਗਈ। ਪਾਪਾ ਨੂੰ ਪਾਣੀ ਲਿਆ ਕੇ ਦਈ। ਹਾਂਜੀ ਇਹ ਏਦਾਂ ਦੀ ਗੇਮ ਸ ਹੋ ਗਈਆਂ। ਇਹ ਚੀਜ਼ ਆ ਬੜਾ ਮਜ਼ਾ ਆਂਦਾ ਸਾਰੇ ਜਣੇ ਚਾਰ ਜਣੇ ਲੁਡ ਡੋ ਖੇਡਣ ਬੈਠੋ ਤਾਂ ਸਹੀ ਤੁਹਾਨੂੰ ਪਤਾ ਲੱਗੇਗਾ। ਜਲਦੀ ਖਤਮ ਹੀ ਨੀ ਹੁੰਦੀ ਜਲਦੀ ਖਤਮ ਹੀ ਨੀ ਹੁੰਦੀ ਇੱਕ ਦੂਸਰੇ ਦੀ ਗਿੱਟੀ ਕੱਟੋ।
ਹੂੰ, ਫੈਮਲੀ ਚ ਤਾਂ ਕਾਫੀ ਮਜ਼ਾ ਆਂਦਾ ਏ ਅਗਰ ਫੈਮਲੀ ਵਾਸਤੇ ਟਾਈਮ ਕੱਢੀਏ ਬੈਠੀਏ ਕੁਛ ਖੇਲੀਏ। ਕੁਛ ਗੱਲਾਂ ਬਾਤ ਈ ਕਰ ਲਈਏ ਕਾਫ਼ੀ ਮਜ਼ਾ ਆਉਂਦਾ।
ਹੂੰ ਇਹ ਤਾਂ ਹੈਗਾ ਹੋਰ ਤਾਂ ਭੈਣ ਜੀ ਤੁਸੀਂ ਕਯਾ ਨਾਮ ਹੈ ਬੱਚਿਆਂ ਨੂੰ ਪਾਰਕ ਦੇ ਵਿੱਚ ਲੈ ਜਾਓ ਉੱਥੇ ਬਹੁਤ ਸਾਰੇ ਬੱਚੇ ਹੁੰਦੇ ਨੇ ਜਦੋਂ ਸਾਰੇ ਬੱਚੇ ਕਠ ਇਕੱਠੇ ਹੋ ਜਾਂਦੇ ਆ ਨਾ ਤੇ ਫੇਰ ਇਹਨਾਂ ਨੂੰ ਗੇਮਸ ਗੇਮਸ ਖੇਲਣ ਦਾ ਹੋਰ ਹੀ ਅਲੱਗ ਮਜ਼ਾ ਆਉਂਦਾ ਹੈ ਉੱਥੇ ਬੱਚੇ ਟੇਬਲ ਟੈਨਿਸ ਵੀ ਖੇਲ ਲੈਂਦੇ ਨੇ ਆ ਕਿਆ ਨਾਮ ਹੈ ਹੋਕੀ ਵਗੈਰਾ ਵੀ ਖੇਲ ਲੈਂਦੇ। ਨੇ ਸਾਈਕਲਿੰਗ ਵੀ। ਕਰ ਲੈਂਦੀ ਉੱਥੇ ਝੂਟੇ ਵਗੈਰਾ ਵੀ ਲੱਗੇ ਹੁੰਦੇ ਨੇ। ਬੱਚਿਆ ਦਾ ਹੋਰ ਮਨ ਖਿੱਜ ਜਾਂਦਾ।
ਆਹੋ ਬੱਚਾ ਫਿਰ ਆੁੰਦਾ ਕਿ ਹਰ ਐਕਟੀ ਹਾਂ ਮੈਂ ਮੈਨੂੰ ਸਾਰੀ ਐਕਟੀਵਿਟੀ ਵਿੱਚ ਕਰਨਾ ਹੈ ਹਰ ਇੱਕ ਚੀਜ਼ ਸਿੱਖਣੀ ਹੈ ਬੱਚੇ ਦੇ ਵੀ ਮਨ ਵਿਚ ਰੇਹ ਜਾਂਹਿੰਦਾ ਫਿਰ।
ਪਲਾਂਟਸ ਲਗਾਉਣੇ ਸਿਖਾਓ। ਬੱਚੇ ਪਲਾਂਟਸ ਲਗਾਉਂਦੇ ਨੇ ਬੜਾ ਖੁਸ਼ ਹੁੰਦੇ ਨੇ ਫੇਰ ਉਹਨਾਂ ਨੂੰ ਕੋ ਮੋਰਨਿੰਗ ਪਾਣੀ ਦੇਣ ਈਵਨਿੰਗ ਪਾਣੀ ਦੇਣ। ਫਿਰ ਜਦੋਂ ਅਹ ਟ੍ਰੀ ਛੋਟਾ ਜਿਹਾ ਗ੍ਰੌ ਕਰਦ ਨਾ ਬੱਚੇ ਬੜੇ
ਹਾਂ ਹਾਂ ਕਿ ਹਾਂ ਮੈਂ ਪਾਣੀ ਦਿੱਤਾ ਆਹੋ ਖੁਸ਼ ਫਿਰ ਬੱਚੇ ਫਿਰੇ ਹੋਰ ਮਤਲਬ ਦੋਸਤ ਨੂੰ ਵੀ ਦਿਖਾਂਦੇ ਨੇ ਕਿ ਹਾਂ ਦੇਖ ਬੀ ਮੈਂ ਉਗਾਇਆ। ਤੇ ਮੈਂ ਪਾਣੀ ਪਾਇਆ ਤੁਸੀਂ ਵੀ ਉਗਾਓ ਤੁਸੀਂ ਵੀ ਮਜ਼ਾ ਆਂਦਾ ਮਤਲਬ ਬੱਚੇ ਨੂੰ ਵੇਖ ਕੇ ਬੱਚਿਆਂ ਦੀ ਖੁਸ਼ੀ ਵੇਖ ਕੇ ਕਾਫੀ ਅੱਛ ਪੇਰੇਂਟਸ
ਬੱਚਿਆਂ ਨੂੰ ਦੇਖ ਕੇ ਬੱਚਾ ਫੇਰ ਆਪਣੇ ਆਪ ਹੀ ਇਸ ਚੀਜ਼ ਵੱਲ
ਹਾਂ ਹਾਂ ਬੱਚੇ ਨੂੰ ਵੇਖ ਕੇ ਹਾਂ ਦੂਜੇ ਨੂੰ ਵੇਖ ਕੇ ਬੱਚਾ ਸਿੱਖਦਾ ਦੂਜਾ ਤੋਂ ਵੇਖ ਈ
ਹਾਂਜੀ ਭੈਜੀ
ਹੂੰ ਚਲੋ ਕਾਫ਼ੀ ਅੱਛੀ ਸਲਾਹ ਦਿੱਤੀ ਮੈਂ ਹੁਣ ਸੋਚਾਂਗੀ ਪਾਣ ਦਾ ਕਾਫ਼ੀ ਵਧੀਆ ਗੱਲ ਏ ਬੱਚੇ ਘਰ ਬਹਿ ਕੇ ਸਗੋਂ ਇਹ ਹੀ ਕੁੱਛ ਚੀਜ਼ਾਂ ਸਨ ਲ ਨੌਲੇਜ ਲਈ ਸਭ ਤੋਂ ਵਧੀਆ ਗੱਲ ਐ ਹੂੰ ਚਲੋ ਜੀ ਕਾਫ਼ੀ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰ
ਹਾਂਜੀ ਠੀਕ ਆ ਭੈਣ ਜੀ ਓਕੇ